ਹੋਰ ਕਿੱਦਾਂ ਠੀਕ ਹੋ
ਹਾਂਜੀ ਹਾਂਜੀ ਵਧੀਆ ਤੁਸੀਂ ਕਿਵੇਂ ਹੋ
ਵਧੀਆ ਜੀ ਕਾਫੀ ਦਿਨਾਂ ਬਾਅਦ ਕਾਲ ਕੀਤਾ ਤੁਸੀਂ
ਹਾਂਜੀ, ਹਾਂਜੀ।ਅ ਮੈਂ ਨਾ ਸਟੱਡੀ ਚ ਥੋੜਾ ਬਿਜੀ ਸੀ ਸਟੱਡੀ ਮਤਲਵ ਮੈਂ ਅੱਗੇ ਦੀ ਏਜੂਕੇਸ਼ਨ ਲੈਣ ਦੇ ਬਾਰੇ ਔਹੀ ਸੋਚਦੀ ਸੀ, ਫੇਰ ਕੁਛ ਟੈਮ ਜਿਆ ਈ ਨਹੀ ਲੱਗੀਆ, ਥੋਨੂੰ ਕਾਲ ਕਰਨ ਦਾ।
ਅੱਛਾ ਜੀ, ਅੱਛਾ ਜੀ, ਕੋਈ ਗੱਲ ਨੀ, ਹੋਂਦਾ ਏ ਕਦੇ-ਕਦੇ। ਸਟੱਡੀ ਕੋਲ ਵੀ ਧਿਆਨ ਦੇਨਾ ਬਹੁਤ ਜ਼ਰੂਰੀ ਐ।
ਹਾਂਜੀ, ਹਾਂਜੀ, ਸਹੀ ਕਿਆ।
ਹੋਰ ਜੀ, ਮੰਮਾ-ਪਾਪਾ ਸਾਰੇ ਠੀਕ ਨੇ?
ਹਾਂਜੀ, ਹਾਂਜੀ, ਮੰਮਾ-ਪਾਪਾ ਸਾਰੇ ਠੀਕ ਨੇ ਜੀ। ਤੁਸੀਂ ਸੁਣਾਓ? ਥੋਡਾ ਘਰ-ਪਰਿਵਾਰ ਸਾਰਾ ਠੀਕ ਨੇ?
ਸਾਰੇ ਠੀਕ ਏ, ਸਾਰੇ ਠੀਕ ਏ।
ਚਲੋ ਵਧੀਆ ਫੇਰ ਤਾਂ ਜੀ। ਹੋਰ
ਹਾਂਜੀ, ਹੁਨ ਈ ਖਾਧਾ ਸੀ। ਹੁਣ ਔਦੇ ਬਾਅਲਦ ਫੇਰ, ਮੈਂ ਅੰਬ ਖਾਧੇ ਨੇ ਅਸੀ। ਹੂੰ, ਹੁਣ ਅੰਬ ਦਾ ਸੀਜਨ ਹੈਗਾ ਖਾ ਲੋ ਫੇਰ। ਹਾਂਜੀ।
ਮੈਂ ਕਿਹਾ ਕੀ ਖਾਧਾ ਫਿਰ ਨਾਸ਼ਤੇ ਚ ਤੁਸੀ?
ਨਾਸ਼ਤੇ ਚ ਜਿੱਦਾਂ ਪਾਲਕ ਔਰ ਛੋਲਿਆਂ ਦੀ ਸਬਜ਼ੀ। ਦਾ ਮਤਲਵ ਮਿਕਸ ਕਰਕੇ ਤਰੀ ਚ ਬਨਾਈ ਸੀ ਸਬਜ਼ੀ।
ਚਲੋ ਵਧੀਆ ਫੇਰ ਤਾਂ।
ਹਾਂਜੀ। ਔਰ ਦੱਸੋ? ਹੁਣ ਤਾਂ ਮੌਸਮੀ ਫਰੂਟਸ ਅਪਾ ਖਾਣਾ, ਹੁਣ ਜਿੱਦਾਂ ਅੰਬ ਦੇ ਕੋਲਜ ਲਾਈਫ ਦਾ ਤਾਂ ਹੁਣ ਕਾਫੀ ਸਾਲ ਹੋ ਗਏ ਸਾਨੂੰ ਤਾਂ। ਹੁਣ ਕਿੱਥੇ ਯਾਦ ਰਹਿਨਾ ਦਿਮਾਗ- ਚੱਲੀ ਨੀ ਜਾਂਦਾ ਇੰਨਾ। ਬਸ ਫਰੈਂਡ ਲੋਕਾਂ ਦੇ ਗਰੁੱਪ ਹੈਗੇ ਨੇ ਔਨਾਂ ਦੇ ਨਾਲ ਗੱਲਾ ਕਰੀ ਜਾਂਦੇ ਨੇ, ਹੋਣ ਤੇ ਟਾਈਮ ਕਿੱਥੇ ਲੱਗਦਾ।
ਹਾਂਜੀ, ਹਾਂਜੀ। ਸਹੀ ਕੇਹਾ।
ਹੁਣ ਬੱਚੇ ਹੈਗੇ ਨੇ ਆਪਣੇ, ਬੱਚੇ ਕਰਕੇ ਫ ਕਿੱਥੇ ਟਾਈਮ ਲੱਗਦਾ। ਬੱਚਿਆਂ ਨੂੰ ਦੇਖੀ ਜਾਓ, ਉਹਨਾਂ ਦਾ ਸਾਰਾ ਕੁਛ ਸਟੱਡੀ ਕੋਲ ਧਿਆਨ ਦੋ, ਪੜਾਈ ਕਰਾਔ। ਨਾਣਾ-ਧੋਣਾ, ਔਨਾ ਦਾ ਖਾਣਾ।
ਹਾਂਜੀ, ਸਹੀ ਕਿਆ ਬੱਚਿਆਂ ਕਰਕੇ ਫਿਰ ਟੈਮ
ਉਹਦੇ, ਨਹੀਂ ਲੱਗਦਾ। ਫੇਰ ਬੱਚੇ ਇਦੇ ਚ ਟਾਈਮ ਸਾਰਾ ਦਿਨ ਚੱਲੀ ਜਾਂਦਾ ਏ, ਆਪਾ ਈ ਬੱਚੇ ਬਨ ਜਾਂਦੇ ਆ ਔਨਾ ਦੇ ਨਾਲ।
ਹਾਂਜੀ, ਹਾਂਜੀ, ਸਹੀ ਕਿਹਾ। ਬੱਚਿਆ ਨਾ ਬੱਚਾ ਬਣਨਾ ਹੀ ਪੈਂਦਾ।
ਹਾਂਜੀ, ਸਹੀ ਗੱਲ ਏ।
ਹਾਂਜੀ। ਹੋਰ ਬਸ ਵਧੀਆ ਜੀ, ਮੈਂ ਵੀ ਮਤਲਬ ਅੱਜ ਮੈਨ ਤਿੰਨ-ਚਾਰ ਔਡਰ ਸੀਗੇ ਕੇਕ ਦੇ। ਮੈਂ ਕੁਕਿੰਗ ਵਗੈਰਾ ਕਰ ਲੈਨੀ ਹਨਾ ਮਤਲਵ ਜਿਵੇ ਕੇਕ ਵਗੈਰਾ ਦੇ ਔਡਰ ਹੋ ਗੇ ਕੁੂਕੀਜ਼ ਵਗੈ, ਬਿਸਕਿਟਸ ਵਗੈਰਾ, ਹਾਂਜੀ, ਬੇਕਿੰਗ ਵਗੈਰਾ। ਤੇ ਉਹੀ ਅੱਜ ਦੋ-ਤਿੰਨ ਕੇਕ ਦੇ ਔਡਰ ਸੀਗੇ, ਹਾਂਜੀ।
ਕੇੜੇ-ਕੇੜੇ ਫਲੇਵਰ ਬਣਾਨੇ ਔ ਤੁਸੀ?
ਮੈ ਹਰ ਇੱਕ ਫਲੇਵਰ ਦਾ ਬਨਾ ਲੈਨੀ ਆ ਜੀ, ਮਤਲਵ ਜਿਵੇ ਔਡਰ ਆਵੇ, ਜਿਵੇਂ ਅਗਲੇ ਜੇੜਾ ਪਸੰਦ ਆ, ਉਵੇਂ ਬਨਾ ਦਿਨੇ ਆ ਜੀ। ਹਾਜੀ, ਹਾਜੀ, ਬਨਾ ਲੈਨੇ ਆ ਜੀ। ਇੱਕ ਵਿੱਚੋ ਥੋਨੂੰ ਪਤਾ ਉਹ, ਅੱਛਾ। ਇੱਕ ਥੋਨੂੰ ਪਤਾ ਵਿੱਚੋ ਹਥੌੜਾ ਕੇਕ ਨਿਕਲਿਆ ਸੀਗਾ?
ਅੱਛਾ, ਅੱਛਾ, ਹਾਂਜੀ ਹਾਂ। ਬੜਾ ਵਾਇਰਲ ਹੋ ਰਿਹਾ ਸੀ, ਉਹ ਹਾਂਜੀ-ਹਾਂਜੀ।
ਉਹ ਵੀ ਮੈ ਬਹੁਤ ਬਣਾਏ ਸੀਗੇ, ਜਦੋਂ ਔਡਰ ਆਏ ਸੀ, ਮਤਲਵ ਨਵਾ-ਨਵਾ ਟਰੈਂਡ ਹੋਵੇ ਤਾਂ ਲੋਕਾਂ ਨੂੰ ਵੀ ਬਹੁਤ, ਤਾਂਨੂੰ ਪਤਾ ਹੁੰਦਾ
ਓਦੋ ਓ ਟ੍ਰੇਨ ਚਲ ਲਗੇ ਆ ਓਦੇ ਕਰਕੇ ਹੁਨ ਓ ਖਤਮ ਹੋ ਗਿਆ, ਹੁਨ ਦੂਜਾ ਪਾਸੇ ਟ੍ਰੇਨ ਚੱਲ ਰਿਆ ਹੁਣ।
ਹਾਂਜੀ, ਹਾਂਜੀ, ਸਈ, ਸਈ ਕਿਆ ਤੇ ਫੇਰ ਓਈ ਅੱਜ ਔਡਰ ਸੀ, ਮੈਂ ਕਿ ਅੱਜ ਔਡਰ ਦੇ ਕੇਕ ਵੀ ਬਨਾ ਦੀਏ, ਤੇ ਤੁਵਾਡਾ ਕੋਲ ਆ ਗਿਆ, ਤੁਹਾਡੇ ਨਾਲ ਵੀ ਗੱਲ ਕਰਨ ਲੱਗ ਗਏ ਜੀ।
ਅੱਛਾ ਜੀ, ਵਨ ਕੇ ਜੀ ਦਾ ਕਿੰਨਾ ਤੁਸੀ ਮਤਲਬ ਓਰਡਰ ਲੈਨੇ ਓ, ਮਤਲਬ ਕਿੱਦਾ? ਕੀ ਮਤਲਬ ਸਿਸਟਮ ਕਿੱਦਾ ਕਰਦੇ ਔ?
ਦੇਖੋ ਲਾਈਟ ਵੇਟ ਬਨਾਣਾ ਹੋਵੇ, ਹਨਾ ਜਾਦਾ ਕੁਛ, ਜਾਦਾ ਉਤੇ ਡੈਕੋਰੇਸ਼ਨ ਵਗੈਰਾ ਨੀ ਚਾਈਦੀ, ਤਾ ਫੋਰ ਥਰਟੀ ਰੁਪੀਜ਼ ਲੈ ਲੈਨੇ ਆ ਵਨ ਕੇ ਜੀ ਦੇ।
ਅੱਛਾ ਜੀ।
ਹਾਂਜੀ, ਤੇ ਜੇ ਅੱਧਾ ਕਿਲੋ ਬਨਾਨਾ ਹੋਵੇ, ਜਾਦਾ ਡੈਕੋਰੇਸ਼ਨ ਵਗੈਰਾ ਲੈ ਕਰਨੀ ਹੋਵੇ ਤੇ ਓਦੇ ਫਾਈਵ ਹੰਡਰਡ ਲੈ ਲੈਨੀ ਆ, ਮਤਲਬ ਡੈਕੋਰੇਸ਼ਨ ਤੇ ਜਾਦਾ ਹੁੰ ਜਿਵੇਂ-ਜਿਵੇਂ ਮਲਬ ਹੁਨ ਜਿਵੇ ਨੋਰਮਲ ਕੇਕ ਬਨਾਉਂਗੀ ਉਨਾ ਸਸਤਾ ਪੈ ਜਾਨਾ। ਓਦੇ ਚ ਥੋਨੂੰ ਸਟਾਰਸ ਲਾਉਨੇ ਆ, ਬਟਰਫਲਾਈਜ਼ ਲੋਨੇ ਆ ਬੱਚਿਆਂ ਦੀ ਫੋਟੋਆਂ ਲਾਨੀ, ਫੇਰ ਓਨੂੰ ਜਾਦਾ ਖਰਚਾ ਆ ਜਾਂਦਾ ਜੀ।
ਸਈ ਗੱਲ ਏ, ਹਾਂਜੀ ਸਈ ਗੱਲ ਏ ਫੇਰ ਓ ਥ੍ਰੀ ਡੀ ਪ੍ਰਿੰਟ ਵਗੈਰਾ ਜੋ ਫੋਟੋ ਲਾ ਕੇ ਬਨਾਂਦੇ ਓ ਵੀ ਬਨਾ ਲੈ ਕਿ ਨਈ
ਹਾਂਜੀ, ਹਾਂਜੀ ਸਾਰਾ ਬਨਾ ਲੈਨੀ ਆ ਜਿਵੇ, ਹੁਨ ਬੱਚੇ ਵਗੈਰਾ ਵੱਡਾ ਬਰਡੇ ਵਗੈਰਾ ਹੋਵੇ ਤੇ ਓਦਾ ਫੋਟੋ ਲਗਾ ਕੇ ਬੱਚਆ ਨੂੰ ਹੁੰਦਾ ਹਨਾ, ਕਿ ਸਾਡੀ ਫੋਟੋ ਦਾ ਕੇਕ ਹੋਗੇ, ਹਾਂਜੀ ਓੱਦਾ ਵੀ ਬਨਾ ਲੈਨੀ ਆ ਜੀ।
ਠੀਕ ਐ ਫੇਰ ਵਦੀਐ ਦੇਖਾਂਗੇ, ਅਸੀ ਵੀ ਓਡਰ ਥੋਨੂੰ ਦੇਆ ਕਰਾਂਗੇ ਫੇਰ ਤਾ।
ਹਾਂਜੀ, ਹਾਂਜੀ ਜ਼ਰੂਰ ਦੇਓ ਜੀ, ਤੇ ਹੋਰ ਹੋ ਕੇ ਹੁੰਦੇ ਆ। ਕੁੂਕੀਜ਼ ਵਗੈਰਾ ਥੋਨੂੰ ਪਤਾ ਈ ਹੋਨਾ, ਬਿਸਕਿਟ ਬੇਕਰੀਜ਼ ਤੇ ਮਿਲ ਜਾਂਦੇ ਨੇ। ਹਾਂਜੀ, ਓ ਵੀ ਮੈਂ ਘਰੇ ਈ ਬਨਾ ਲੈਨੀ ਆ ਜੀ।
ਵਦੀਆ ਏ ਨਾ ਫੇਰ, ਹੋਮਮੇਡ ਚੀਜ਼ਾਂ ਸਾਰੀ ਵਦੀਆ ਫੇਰ ਤਾਂ ਕੋਈ ਨੀ ਅਸੀ ਕਰਾਂਗੇ, ਜਦੋ ਓਡਰ ਕਰਾਂਗੇ।
ਹਾਂਜੀ, ਹਾਂਜੀ ਮਤਲਬ ਦੇਖਿਆ ਜਾਵੇ, ਤਾ ਕੁਕੀਜ਼ ਨੂੰ ਜਾਦਾ ਟੈਮ ਵੀ ਨੀ ਲੱਗਦਾ, ਆਟਾ ਲੈਨ ਆਟੇ ਦੇ ਬਨਾਨੇ ਤਾ ਆਟਾ ਲੈ ਲੋ, ਜੇ ਮੈਦੇ ਦੇ ਬਨਾਨੇ ਆ ਮੈਦਾ ਲੈ ਲੋ।
ਅੱਛਾ, ਤੁਸੀ ਆ ਆਟੇ ਦੀ ਜਦੋ ਕੁੱਕੀ ਬਨਾਂਦੇ ਹੋ ਤੋ ਏੱਕ ਕਿਲੋ ਦੀ ਕੁਕੀ ਬਨਾਨੇ ਤੋ ਕਿੱਦਾ ਰੈਸਿਪੀ, ਓਦਾ ਦੱਸ- ਦੱਸ ਸਕਦੇ ਓ?
ਅ ਏੱਕ ਕਿਲੋ ਦੀ ਤਾ ਨੀ ਮੈਂ ਬਨਾਂਦੀ ਕਦੇ ਮਤਲਬ ਐਵੇ, ਨਾ ਮੇਰੇ ਕੋਲ ਕੱਪ ਨੇ, ਜਿਨਾਂ ਦੇ ਮਲਬ ਸਾਈਜ਼ ਦੇ ਬਨੋ ਹੁੰਦੇ ਆ।
ਅੱਛਾ, ਨਈ ਫੇਰ ਤੁਸੀ ਓਡਰ ਲੈਂਦੇ ਓ ਨਾ ਤਾ ਈ ਮੈਂ ਤੋਨੂੰ ਪੁੱਛ ਰੀ ਆ, ਤੁਸੀ ਓਡਰ ਲੈਂਦੇ ਓ, ਦੇਂਦੇ ਓ ਤੋ ਕੋਂਟਿਟੀ ਵੀ ਤੁਸੀ
ਹਾਂਜੀ, ਹਾਂਜੀ ਮਲਬ ਇੱਕ ਕਿੱਲੋ ਦਾ ਕਿਵੇਂ, ਮਤਲਬ ਇੱਕ ਕਿੱਲੋ ਦਾ ਹੁੰਦੇ ਆ ਬਟ ਜੋ ਮੇਰੇ ਕੋਲ ਕੱਪ ਵਗੈਰਾ ਨੇ ਨਾ, ਸਾਈਜ਼ ਮੇਜਰਮੈਂਟ ਦੇ ਹੁੰਦੇ ਨੇ ਤੇ ਓਨਾਂ ਦੇ ਥਰੂ ਮੈਂ ਪਾ ਦੇਨੀ ਆ, ਜਿੰਨਾ ਆਟਾ ਪਾਇਆ ਉਨਾ ਈ ਓਨਾਂ ਚ ਦੁੱਧ ਪਾਨਾ। ਤੇ ਉਨੀ ਓਦੇ ਚ ਸ਼ੱਕਰ ਪੈਨੀ ਆ।
ਅੱਛਾ ਜੀ।
ਤੇ ਓਨਾ ਨੂੰ ਅੱਛੀ ਤਰਾ ਮਿਕਸ ਕਰ ਲੈਨਾ, ਮਿਕਸ ਕਰਕੇ ਓਵਨ ਚ ਬੇਕ ਕਰਨ ਰੱਖ ਦੇਨਾ, ਜੇ ਓ ਅੰਦਰ ਤੁਸੀ ਚੋਕਲੇਟ ਵਗੈਰਾ, ਕੋਈ ਫਲੇਵ ਵਰ ਵਗੈਰਾ ਪੋਣਾ ਤਾ ਤੁਸੀ ਓ ਵੀ ਐਡ ਕਰ ਸਕਦੇ ਓ ਓਦੇ ਵਿੱਚ ਤੁਸੀ ਓਦੇ ਨਾਲ ਪੂਰਾ ਮਲਬ ਮਿਕਸ ਕਰਕੇ ਓਵਨ ਚ ਰੱਖ ਮਲਬ ਓਵਨ ਚ ਵੀ ਐਂ ਰੱਖਨਾ ਜੋ ਕੂਕੀਜ਼ ਆਪਾ ਖਾਂਦੇ ਆ ਨਾ ਬਿਸਕਿਟ ਤੇ ਓ ਬਿਸਕਿਟ ਦੇ ਸਾਈਜ਼ ਆਪਨੇ ਨੂੰ ਪਾਂਡੇ ਮਿਲ ਜਾਂਦੇ ਨੇ ਮਤਲਬ ਸ਼ੇਪ ਹਾਂਜੀ, ਤੇ ਓ ਸ਼ੇਪਸ ਚੱਲ ਲੈਨੇ ਤੇ ਓ ਸ਼ੇਪਸ ਦੇ ਵਿੱਚ ਪਾ ਕੇ ਉਵੇਂ ਓਨੂੰ ਓਵਨ ਚ ਬੇਕ ਕਰਨ ਰੱਖ ਦੇਨਾ, ਬੱਸ ਕੂਕੀ ਬਾਨਗੇ।
ਅੱਛਾ।
ਯਾ, ਤੁਸੀਂ ਓਦੇ ਚ ਟੂਟੀ-ਫੂਟੀ ਵਗੈਰਾ ਵੀ ਪਾ ਸਕਦੇ ਓ। ਚੈਰੀ-ਚੂਰੀ ਜੋ ਥੋਡਾ ਦਿਲ ਕਰੇ ਓ ਪਾ ਸਕਦੇ ਓ ਜੀ।
ਹਾਂਜੀ-ਹਾਂਜੀ।
ਹਾਂਜੀ, ਬਾਕੀ ਹਰ ਇੱਕ ਦਾ ਆਪਣਾ ਆਪਣਾ
ਸਹੀ ਗੱਲ ਹੈਏ ਮੈਂ ਤਾਂ ਚਲੋ ਘਰੇ ਬਣਾ ਲੈਂਨੀ ਹਾਂ, ਮੈਂ ਹੋਮੇਡ ਹੀ ਮਤਲਬ ਥੋੜਾ ਬਹੁਤ ਜਿੱਦਾਂ ਬੱਚਿਆਂ ਵਾਸਤੇ ਅ ਥੋੜਾ ਜਾਂ ਕੁਆਂਟਿਟੀ ਚ ਬਣਾ ਲੈਨੀ ਆ। ਜ਼ਿਆਦਾ ਕੁਆਂਟਿਟੀ ਮੈਨੇ ਵੀ ਨੀ ਬਣਾਇਆ ਹੱਲੇ ਤਕ ਕਦੇ, ਜਿੱਦਾਂ ਉਹ ਇੱਕ ਵਾਇਰਲ ਹੋ ਰਿਹਾ ਸੀ ਡੋਰਾ ਕੇਕ ਪਤਾ ਤੁਹਾਨੂੰ ਪੈਨ ਕੇਕ ਹਾਂ ਬਸ ਉਹ ਡੋਰਾ ਕੇਕ ਮੈਂ ਮੇਰੀ ਕੁੜੀਆਂ ਨੇ ਦੇਖਿਆ ਕਹਿੰਦੀ ਮਮਾਂ ਮੈਨੂੰ ਇੱਦਾਂ ਦਾ ਬਣਾ ਕੇ ਦੋ ਤੁਸੀਂ, ਡੋਰੇਮੋਨ ਵਾਲਾ ਡੋਰਾ ਕੇਕ ਹੁੰਦਾ ਵੋ ਬੜਾ ਟ੍ਰੈਂਡ ਚੱਲ ਰਿਹਾ ਸੀ ਉਹਦਾ, ਫਿਰ ਮੈਂਨੇ ਫਿਰ ਮੈਂ ਉਹ ਟਰਾਈ ਕੀਤਾ। ਤਾ ਜਦੋਂ ਬਣਾਇਆ, ਵਧੀਆ ਬੱਚਿਆਂ ਨੂੰ ਟੇਸਟੀ ਲੱਗਿਆ ਹਾਂਜੀ, ਆ ਜਮਾ ਸਿੰਪਲ ਕਰਨ ਜਾਏ ਤਾਂ ਸਾਰਾ ਕੁਛ ਵਧੀਆ ਬਣ ਜਾਂਦਾ
ਹਾਂਜੀ, ਸਹੀ ਆ ਉਹ ਵੀ ਬਾਹਰ ਵੀ ਪੈਸਾ ਪੱਟੋ ਹਨਾ, ਤੇ ਬਾਹਰ ਆਪਣੇ ਨੂੰ ਪਤਾ ਨੀ ਕਿਵੇਂ ਕੀ ਹੁੰਦਾ ਕਿਵੇਂ ਨੀ ਉਹ ਤੋਂ ਵਧੀਆ ਕਰੇ ਜਿੰਨਾ ਖਾਧਾ ਜਾਵੇ ਹੈਲਦੀ ਊਨਾ ਵਧੀਆ ਜੇ।
ਸਹੀ ਗੱਲ ਹੈ, ਬਾਹਰ ਦੀਆਂ ਚੀਜ਼ਾਂ ਚ ਪਤਾ ਨੀ ਕੀ ਕੀ ਪਾਉਂਦੇ ਨੇ ਕਿੰਨੇ ਦਿਨਾਂ ਦਾ ਰਹਿੰਦਾ ਹੈ ਪੁਰਾਣਾ ਰਹਿੰਦਾ ਹਨਾ ਖ਼ਰਾਬ ਰਹਿੰਦਾ ਐਕਸਪਾਇਰੀ ਵਗੈਰਾ। ਆਪਣੇ ਕਰ ਚ ਆਪਾਂ ਹ ਚੀਜ਼ਾਂ ਲਾਓ ਬਣਾਓ ਕਰੇ। ਥੋੜਾ ਬਣਾਓ ਨਾਲੇ ਫਰੈਸ਼ ਖਾਓ।
ਨਾਲੇ ਟਿਡ ਭਰ ਕੇ ਵੀ ਖਾਧਾ ਜਾਂਦਾ ਜੀ।
ਸਹੀ ਗੱਲ ਹੈ, ਟਿਡ ਪਰ ਕਿਤੇ ਬੱਚਾ ਵੀ ਚਾਹੀਦਾ ਰਜਦੇ ਨਹੀਂ ਹੈ, ਆਹ ਚਾਹੀਦਾ ਮੰਮਾ ਉਹ ਚਾਹੀਦਾ ਖਾਣ ਨੂੰ।
ਹਾਂਜੀ-ਹਾਂਜੀ ਸਹੀ ਕਿਹਾ।
ਮਤਲਬ ਇੱਕ ਉਹ ਮੋਮੋਜ਼ ਦੀ ਦੇਖੋ ਰੈਸਿਪੀ ਹੁਣ ਕਹਿੰਦੇ ਨੇ ਬਾਹਰ ਦੇ ਮੋਮੋਸ ਵਧੀਆ ਨਹੀਂ ਹੁੰਦੇ ਨੇ ਤੁਸੀਂ ਉਹੀ ਘਰੇ ਘਰੇ ਬਣਾ ਖਾ ਲਓ ਸਬਜ਼ੀਆਂ ਆਪਣੇ ਘਰੇ ਤੋਂ ਪਈ ਰਹਿੰਦੀ ਇੰਨੀ ਸਾਰੀ ਵਹੀ ਕਟਿੰਗ ਕਰਕੇ ਅ ਰੋਸਟ ਕਰਲੋ ਸਬਜ਼ੀਆਂ ਨੂੰ। ਮਹਾਰਾਜਾ ਤੇਰੇ ਤੁਸੀਂ ਚੌਲ ਦਾ ਚੌਲ ਦੇ ਜਾਂ ਨਾ ਆਟਾ ਆਂਦਾ ਨਾ ਬਸ ਉਹ ਸ ਹਾਂ ਸਬਜ਼ੀਆਂ ਵਿੱਚ ਥੋੜਾ ਜਿਹਾ ਚੌਲ ਦਾ ਆਟਾ ਨੀ ਚੋਲ ਦਾ ਆਟਾ ਨੀ ਕੋਰਨਫਲੋਵਰ ਦਾ ਆਟਾ ਪਾਣਾ ਹੈ ਸਬਜ਼ੀਆਂ ਚ ਉਣੁ ਗੋਲਿਆਂ ਚ ਕਰਨੀ ਗੋਲ ਗੋਲ ਜੇ ਔਰ ਚੌਲ ਦੇ ਆਟੇ ਵਿੱਚ ਡੀਪ ਕਰਨਾ ਡੀਪ ਕਰਕੇ ਫਿਰ ਤੁਸੀਂ ਪਾਣੀ ਚ ਪਾਣਾ ਫਿਰ ਅੱਗੇਨ ਮਤਲਬ ਏਦਾਂ ਹੀ ਪੰਜ ਛੇ ਵਾਰੀ ਕਰਨਾ ਹੈ ਫਰ ਜਦੋਂ ਉਹ ਰੇ ਪਕੜ ਲੈਂਦੀ ਹੈ ਨਾ ਸ ਜੀ ਦੇ ਮਤਲਬ ਅ ਰਾਊਂਡ ਸ਼ੇਪ ਨੂੰ ਜਦੋਂ ਆਟਾ ਫੜ ਲੈਂਦਾ ਪੂਰਾ ਤਰ੍ਹਾਂ ਇਸ ਤ ਪੰਜ ਛੇ ਵਾਰ ਕਰਕੇ ਫਿਰ ਉਹਨੂੰ ਤੁਸੀਂ ਉਬਲਦੇ ਪਾਣੀ ਵਿੱਚ ਕੁੱਕ ਕਰੋ ਉਹਨੂੰ।
ਅੱਛਾ ਜੀ, ਮੈਂ ਵੀ ਮਤਲਬ ਇੱਕ ਟਮ ਮੋਮੋਸ ਬਣਾਏ ਸੀ ਕਰੇ ਬਟ ਨਾ ਉਦੋਂ ਮੈਂ ਸੱਚ ਦਸਾ ਮੈਨੂੰ ਇੰਨਾ ਨੋਲੇਜ ਵਗੈਰਾ ਨਹੀਂ ਸੀ ਮੋਮੋਸ ਬਣਾਣ ਦਾੱ ਊਤ ਤੇ ਨਾ ਉੱਥੇ ਲਸਣ ਹੀ ਜ਼ਿਆਦਾ ਪੈ ਗਿਆ ਸੀ
ਅੱਛਾ। ਹਾਂ ਲਸਣ ਲਸਣ ਸਵਾਦ ਵਧੀਆ ਆਂਦਾ ਵੈਸੇ ਪਰ ਜ਼ਿਆਦਾ ਕੁਆਂਟੀਟੀ ਚ ਪਾਵੇ ਫਿਰਰ ਉਹ ਥੋੜਾ ਜਾਂ ਅਜੀਬ ਜਾਂ ਟੇਸਟ ਲੱਗ ਜਾਂਦਾ
ਹਾਂਜੀ ਉਹ ਵੀ ਮਤਲਬ ਠੀਕ ਠਾਕ ਪਾਣਾ ਸੀ ਮੈਂ ਅੱਛਾ ਹੀ ਚੱਕ ਕੇ ਮੂਠੀ ਪਰ ਕੇ ਪਾਤਾ ਜੀ, ਉਹ ਫੇਰ ਜ਼ਿਆਦਾ ਲਸਣ ਦਾ ਹੀ ਟੇਸਟ ਸੀ ਕੁਛ ਖਾਧਦੇ ਵੀ ਨੀ ਗਏ ਵਧ
ਕੋਈ ਨੀ ਤੁਸੀਂ ਉਹਦੇ ਵਿੱਚ ਰ ਸਬਜ਼ੀਆਂ ਐਡ ਕਰ ਲੈਣੀ ਸੀ ਔਰ ਵੀ ਮਤਲਬ ਸਬਜ਼ੀਆਂ ਵੀ ਤੁਸੀਂ ਐਡ ਕਰਕੇ ਅ ਸਟੋਰ ਕਰਕੇ ਰੱਖਦੇ ਸੀ ਨਾ ਖਰਾਬ ਨੀ ਹੁੰਦਾ ਸੀ
ਅੱਛਾ ਜੀ, ਬਟ ਮੈਂ ਇੰਨਾ ਦਿਮਾਗ ਉਦੋਂ ਚਲਾਇਆ ਨੀ। ਫਿਰ ਸਾਰਾ ਕੁਛ ਸਿੱਟਣ ਚ ਗਿਆ ਤੇ ਮੋਮੋਜ਼ ਵੀ ਜੋ ਬਣਾਏ ਉਹ ਕੀ ਕਹਿੰਦੇ ਅ
ਤੁਸੀਂ ਬੇਕਿੰਗ ਵਿੱਚ ਤੁਹਾਡਾ ਨੋਲੇਜ ਕੇਕ ਵੈਕ ਬਣਾਣ ਵਾਸਤੇ। ਉਹਦੇ ਵਿੱਚ ਤੁਹਾਡਾ ਮਤਲਬ ਦਿਮਾਗ ਹੈਗਾ ਜ਼ਿਆਦਾ ਤੁਸੀਂ ਫਿਰ ਉੱਥੇ ਜ਼ਿਆਦਾ ਧਿਆਨ ਦਿੰਦੇ
ਹਾਂਜੀ, ਸਹੀ ਕਿਹਾ ਨਾਲੇ ਮੈਂ ਇੱਕ ਟਾਈਮ ਘਰੇ ਵੀ ਪਨੀਰ ਚਿੱਲੀ ਵਗੈਰਾ ਮੰਗਈ ਮਤਲਬ ਬਣਾਈ ਸੀ। ਬਟ ਉਹ ਵੀ ਕੁਛ ਸਹੀ ਨਹੀਂ ਬਣੀ ਸੀ ਪਨੀਰ ਚਿਲੀ ਵੀ ਬਹੁਤ ਕੜਕ ਜਿਹੀ ਬਣ ਗਈ ਸੀ ਨਾ ਦੰਦਾਂ ਛੱਬੀ ਜਾਵੇ ਨਾ ਕੁਛ
ਅੱਛਾ ਅੱਛਾ ਅੱਛਾ ਉਹ ਫੇ ਤੁਸੀਂ ਜਦੋਂ ਤੁਸੀਂ ਪਨੀਰ ਫਰਾਈ ਕੀਤਾ ਰਹੇਗਾ ਪਨੀਰ ਫਰਾਈ ਤੁਸੀਂ ਇੱਕਦਮ ਠੰਡੇ ਪਾਣੀ ਚ ਬਰਫ਼ ਵਾਲੇ ਪਾਣੀ ਚ ਨੀ ਪਾਇਆ ਰਹੇਗਾ ਇਦਾਂ ਹੀ ਰੱਖਿਆ ਰਹੇਗਾ ਡਾਇਰੈਕਟ ਜਦੋਂ ਆਪਾਂ ਕਦੇ ਵੀ ਫਰਾਈ ਕਰਦੇ ਹ ਸਬਜ਼ੀ ਚ ਪਾਉਣ ਲਈ ਜਾਂ ਕੁੱਝ ਵੀ ਚੀਜ਼ ਪਾਉਣ ਲਈ ਜਿੱਦਾਂ ਫਰਾਈ ਕਰਕੇ ਤੁਸੀਂ ਕੱਢਦੇ ਹੋ ਪਨੀਰ ਨਾਲ ਦੇ ਨਾਲ ਠੰਡੇ ਬਰਫ਼ ਵਾਲੀ ਵਾਲੇ ਪਾਣੀ ਚ ਪਾ ਲਓ ਤੁਸੀਂ ਉਹ ਉਹਦੇ ਨਾਲ ਸੋਫਟ ਰਹਿੰਦੇ ਨੇ
ਮੈਂ ਇੰਨਾ ਧਿਆਨ ਨੀ ਦਿੱਤਾ ਸੱਚੀ ਦਾ ਸਾ ਉਹ ਫਿਰ ਜਦੋਂ ਬਣਾਇਆ ਨਾ ਪੂਰਾ ਕੈੜਾ ਜਿਹਾ ਬਣ ਗਿਆ ਸੀ
ਹਾਂਜੀ ਨਹੀਂ ਇੱਦਾਂ ਦੇ ਛੋਟੇ ਛੋਟੇ ਨੁਸਖੇ ਚਲੋ ਆਪਾਂ ਆਪਾਂ ਪਤਾ ਆਪਾਂ ਨੂੰ ਆਪਾਂ ਦੱਸ ਦਿੰਦੇ ਹਾਂ ਜੋ ਵੀ ਪ੍ਰੋਬਲਮ ਹੁੰਦੀ ਕਰ ਕਰੋ ਤੁਸੀਂ ਗੱਲ ਕਰ ਲ ਕਰੋ
ਹਾਂਜੀ ਹਾਂਜੀ ਜੀ ਜ਼ਰੂਰ ਕਰ ਲਿਆ ਕਰੂੰਗੀ ਜੀ
ਹਾਂਜੀ ਜਦੋਂ ਵੀ ਤੁਹਾਨੂੰ ਕੋਈ ਦਿੱਕਤ ਹੁੰਦੀ ਹੈ ਬਣਾਉਣ ਲਈ ਮੈਨੂੰ ਕਾਲ ਕਰ ਲਿਆ ਕਰੋ
ਹਾਂਜੀ ਹਾਂਜੀ ਜ਼ਰੂਰ ਜ਼ਰੂਰ ਜੀ ਚਲੋ ਹੁਣ ਤਾਂ ਵੈਸੇ ਵੀ ਮੇਨੂੰ ਕੰਮ ਆ ਗਿਆ ਵਾ ਮੈਂ ਤੁਹਾਨੂੰ ਬਾਅਦ ਚੋਂ ਗੱਲ ਕਰਦੀ ਹਾਂ ਜੀ
ਠੀਕ ਹੈ ਜੀ ਚੰਗਾ ਜੀ ਓਕੇ ਸਤਿ ਸ਼੍ਰੀ ਅਕਾਲ ਜੀ